ਕੱਲ
ਸਤਿ ਸ਼੍ਰੀ ਅਕਾਲ, ਹੋਰ ਠੀਕ ਠਾਕ।
ਹਾਂਜੀ, ਵਧੀਆ।
ਤੁਸੀਂ ਸੁਨਾਓ। ਵਧੀਆ-ਵਧੀਆ, ਹੋਰ ਕੀ ਕਰ ਰਿਹਾ, ਕੀ ਕਰ ਰਹੇ ਓ?
ਵਧੀਆ-ਵਧੀਆ, ਮੈਂ ਤੁਹਾਡੇ ਨਾਲ ਏਹ ਗੱਲ ਨਸ਼ਿਆਂ ਦੇ ਬਾਰੇ ਜਿਵੇਂ। ਕੱਲ ਦੇ ਯੂਥ ਜ਼ਿਆਦਾ ਬੜਾ ਜ਼ਿਆਦਾ ਨਸ਼ਾ ਕਰਨ ਲੱਗਿਆ। ਹਾਂਜੀ। ਹਾਂਜੀ। ਅੱਜ ਤਾਂ ਹੀ ਪੰਜਾਬ ਚ ਲਾ ਲਓ ਤੁਸੀਂ ਕਿੰਨਾ ਨਸ਼ੇ ਕਰਦੇ ਨੇ। ਲੋਕ ਜੇੜੇ ਨਸ਼ੇ ਕਰਦੇ ਨੇ, ਉਹਨਾਂ ਨੂੰ ਹੋਸ਼ ਈ ਨੀ ਹੁੰਦੀ, ਆਪਾਂ ਕਿੱਥੇ ਹੈਗੇ ਕਿੱਥੇ ਨੀ ਹੈਗੇ।
ਹਾਂਜੀ-ਹਾਂਜੀ। ਅੱਜ ਕੱਲ੍ਹ ਦਾ ਯੂਥ ਲਾ ਲਓ ਤੁਸੀਂ ਜਿਸ ਹਿਸਾਬ ਨਾਲ ਮੈਨੂੰ ਲੱਗ ਰਿਹਾ ਜ਼ਿਆਦਾਤਰ ਨਸ਼ੇ 'ਚ ਲੱਗਿਆ ਦਾ।
ਹਾਂਜੀ, ਹਾਂਜੀ, ਹਾਂਜੀ ਜ਼ਿਆਦਾਤਰ ਲੱਗਦਾ
ਜਿਵੇ ਤੁਸੀਂ ਵੇਖ ਲੋ, ਵੇਬ, ਵੇਬ ਚੱਲ ਰਿਹਾ ਅੱਜ ਕੱਲ੍ਹ।
ਹੂੰ।
ਉਹ ਕਹਿੰਦੇ ਨੇ ਨਸ਼ਾ ਨਹੀਂ ਹੈਗਾ, ਹੈਗਾ ਇੱਕ ਟਾਈਪ ਦਾ ਨਸ਼ਾ ਹੀ ਆ।
ਹਾਂਜੀ-ਹਾਂਜੀ ਨਸ਼ਾ ਹੀ ਐ, ਹਾਂਜੀ-ਹਾਂਜੀ।
ਸਹੀ ਕਹਿ ਰਯਾ ਮੈਂ। ਜੀ। ਇੱਕ। ਤ। ਮੈਂ। ਸਹੀ। ਹੈਗਾ। ਤੁਸੀਂ। ਹੋਰ। ਲਾ। ਲੋ। ਨਾਂ। ਅੱਜ ਕੱਲ ਬੰਦੇ ਪਹਿਲੇ ਦੀ ਕੋਈ ਨਸ਼ਾ ਨਹੀਂ ਕਰਦਾ ਜ਼ਿਆਦਾ ਅੱਜ ਕੱਲ ਪੰਜਾਬ 'ਚ। ਬੱਚਾ ਬੱਚਾ ਟੀਕੇ ਲਾ ਰਿਹਾ ਨਸ਼ੇ ਟੀਕੇ। ਕਿੰਨਾ ਨਸ਼ਾ ਵੱਧ ਰਿਹਾ ਅੱਜ ਕੱਲ੍ਹ ਦੇਖ ਲੋ। ਛੋਟੇ। ਲੈ। ਕੇ। ਵੱਡੇ। ਤ। ਸਾਰੇ। ਨਸ਼ਾ। ਹੀ। ਕਰਦੇ। ਨੇ। ਜਿਵੇਂ। ਛੋਟਾ। ਜਿਵੇਂ। ਵੱਡੇ। ਬੰਦੇ। ਕਰੇਗੇ। ਬੱਚੇ। ਦੇ। ਪਿੱਛੇ। ਪੀੜ੍ਹੀ। ਕਰੇਗੀ। ਕਰੇਗੀ।
ਹਾਂਜੀ। ਹਾਂਜੀ। ਜਾਂ। ਬੱਚਿਆਂ। ਦੇ। ਸਾਹਮਣੇ। ਕਰੋਗੇ। ਤਾਂ। ਵੀ। ਕਰਨਗੇ। ਬੱਚੇ।
ਹ ਮ ਸਹੀ ਕਿਹਾ ਬਿਲਲ ਤੁਸੀ ਵੀ ਸਹੀ ਕਰ ਹੋ।
ਹਾਂਜੀ-ਹਾਂਜੀ ਤੇ ਕੀ ਨਾਮ ਹੈ। ਅ। ਜਿਹੜਾ। ਨਸ਼ੇ। ਨੂੰ। ਅਹ। ਸਹੀ। ਤਰ੍ਹਾਂ। ਨਸ਼ੇ। ਉੱਠਦਾ। ਹੋਵੇ। ਆਵਾਜ਼। ਉਠਉਂਦਾ। ਹੋਵੇ। ਜਾਂ। ਕਿਸੇ। ਨੂੰ। ਸਹੀ। ਤੇ ਲਗ ਜਾਂਦਾ ਵ ਤੇ ਉਹਨੂੰ ਅਹ ਜੇਲ੍ਹ ਚ ਪਾ ਦਿੰਦੇ ਆ ਮਾਰ ਦਿੰਦੇ ਨੇ।
ਹਾਂ। ਅਵ। ਗੱਲ। ਤਾਂ। ਠੀਕ। ਆ। ਹੁਣੇ।
ਹਮ।
ਤਾਂਹੀ। ਅੰਮ੍ਰਿਤਪਾਲ। ਸਿੰਘ। ਜੀ। ਨੇ।
ਹਾਂਜੀ-ਹਾਂਜੀ।
ਉਹਨਾਂ ਨੂੰ ਜੇਲੵ ਚ ਵਾੜਿਆ
ਹਾਂਜੀ।
ਇਹ ਵੀ ਇਹਨਾਂ ਦੀ ਗੱਲ ਗੱਲਤ ਸਰ ਕਈ ਕਈ ਜਗ੍ਹਾ ਸਰਕਾਰ ਕਰਾਉਂਦੀ ਵੀ। ਸਰਕਾਰ। ਕਈਆਂ। ਦੀ। ਘਰ। ਚਵਾ। ਦਿੰਦੀ। ਜਿਹੜੇ। ਨੇ। ਸਬ। ਸਰਕਾਰ। ਦੀ। ਕਰਵਾ। ਲਈ। ਸਰਕਾਰ। ਦੇ। ਹੱਤੋਂ। ਦਾ। ਹੇ। ਵੇਚਣਾਵੇਂ। ਜਗ੍ਹਾ ਤੋਂ ਇੰਨੀ ਦੂਰ ਚਲਾ ਜਾਂਦਾ ਤੇ ਸਰਕਾਰ ਸਰਕਾਰ ਫਿਰ ਫੜ ਵੀ ਦਿੰਦੀ ਹੈ। ਸਰਕਾਰ ਫੜ ਲੈਂਦੀ ਹੈ ਫੇਿਰ ਉਹਨਾ ਦੇ ਘਰ ਤੋੜ ਦਿੰਦੀ ਜੋ ਵੇਦ ਨਸ਼ਾ।
ਹਾਂਜੀ ਹਾਂਜੀ ਹੁਣ ਦੇਖੋ ਇ। ਇੰਨਾ ਇੰਨਾ ਵੱਡਾ ਕਰੋਨਾ ਵਾਇਰਸ ਹੋਇਆ ਸੀ ਕੋਵਿਡ ਨਾਈਨਟੀਨ। ਉਹਦੇ ਚ ਸਾਰੇ ਦੁਕਾਨਾਂ ਬੰਦ ਸੀ ਤੇ ਬਟ ਠੇਕੇ ਸਾਰੇ ਖੁੱਲੇ ਹੋਏ ਸੀ।
ਨਸ਼ਾ ਤੇ ਵੇਖ ਹੀ ਰਿਹਾ ਸੀ।
ਹਾਂਜੀ।
ਹਮਜੀ।
ਹਾਂ ਨਿੱਕੇ ਨਿੱਕੇ ਬੱਚੇ ਉਹ ਨੂੰ ਖੁਸ਼ੀ ਹੁੰਦੀ ਹੈ ਪੈਸ ਕਿੱਦਰਾਂ।
ਬੰਦਿਆਂ ਨੂੰ ਆ ਆਦਤ ਪੈ ਜਾਂਦੀ ਹੈ। ਬੰਦਿਆਂ ਨੂੰ ਆਦਤ ਪੈ ਜਾਂਦੀ ਹੈ ਅੱਜ ਕੱਲ੍ਹ ਦੇ।
ਹਾਂਜੀ।
ਬੰਦਿਆਂ ਨੂੰ ਨਾ ਨਸ਼ਾ ਅੱਜਕੱਲ ਉਹ ਦਵਾਈ ਬਣ ਜਾਂਦੀ ਹੈ। ਦਵਾਈ ਦਵਾਈ ਦੇ ਤੌਰ ਤੇ। ਮੈਨੂੰ ਨੀਂਦ ਉਹਨਾ ਨੂੰ ਨੀਂਦ ਹੀਂ ਆਉਦੀ ਹੈ। ਬਿਨਾਂ ਨਸ਼ੇ ਤੋਂ ਅੱਜ ਕੱਲ ਦੇ ਕੀ ਕਹਿ ਰਿਹਾ ਗਾ। ਹਾਂ ਘਰ ਉਜਾੜ ਦਿੰਦੇ ਹਾਂ ਘਰ ਘਰ ਕਿਸੇ ਦਾ ਘਰ ਨੀ ਵਸਦਾ।
ਹਾਂਜੀ।
ਘਰ ਉਜਾੜ ਜਾਂਦਾ ਪੂਰਾ
ਉਹੀ ਤੇ ਕਹਿਣਾ ਘਰ ਰੋਟੀ ਖਾਣ ਨੂੰ ਪੈਹੇ ਨਾ ਹੋਣ ਨਸ਼ੇ 'ਚ ਪੈਹੇ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ।
ਨਸ਼ੇ ਵਾਸਤੇ ਬੰਦਾ ਜੋ ਮਰਜੀ ਚੁੱਕ। ਕੁਛ ਵੀ ਕਰ ਸਕਦੇ ਪਹਿਲਾਂ ਨਸ਼ਾ ਤੇ ਫਰੀ ਹੁੰਦਾ ਮੇਰੇ ਹਿਸਾਬ ਨਾਲ ਤੇ ਹਨਾ ਜੀ। ਜਿਵੇਂ ਜਿਵੇਂ ਸਿਗਲ ਤੁਹਾਡੀ ਤਿੰਨ ਤਿੰਨ ਬੰਦੇ ਨਸ਼ਾ ਕਰਦੇ ਤੁਸੀਂ। ਤੁਸੀਂ ਵੀ ਉਹਨਾਂ ਵਿੱਚ ਲੱਗ ਗਏ। ਆਟੋਮੈਟਿਕ ਤੁਹਾਨੂੰ ਇੱਕ ਦਿਨ। ਫੋਰਸ ਕਰੇਗੇ ਯਦੂ ਵੀ ਪੀ ਲੈ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਚੀਜ਼ ਹੈ ਨਹੀਂ। ਪਤਾ ਲੱਗਦਾ ਤੇਰੇ ਘਰ ਤੂੰ ਜਾ ਰਾਤੀ ਸੋ ਜਾਣਾ ਹਨਾ। ਇਹ ਗੱਲ ਗ਼ਲਤ ਬਹੁਤ ਗ਼ਲਤ ਹੈਾ।
ਬਸ ਜਦੋਂ ਬੰਦੇ ਨੇ ਇੱਕ ਵਾਰੀ ਵੀਹ ਲੀਤ ਸੰਭ ਨੂੰ ਲੱਤ ਲੱਗਈ ਫੇਿਰ।
ਹਾਂਜੀ ਲੱਤ ਲੱ ਗਈ ਪਹਿਲੇ ਵੇ ਤੇ ਫਰੀ ਖਿਲਾ ਦਗੇਂ ਲੱਤ ਲੱਗ ਜਾਏ ਗਈ। ਫਾਇਦਾ ਲੈਣ ਆਸਤੇ ਨਾ
ਹਾਂਜੀ -ਹਾਂਜੀ ਇੱਕ ਵਾਰੀ ਕਹਿਣਗੇ ਬਸ ਫਰੀ ਉਸ ਤੋਂ ਬਾਅਦ ਸਾਰੇ ਪੈਹੇ ਤੁਹਾਡੇ ਕੋਲੋ ਖਾਣਗੇ।
ਹਾਂਜੀ ਜੀ। ਨਾਲੇ ਬਹੁਤ
ਦੇਖੋ ਅੱਜ ਕੱਲ੍ਹ ਨਸ਼ੇ ਦੇ ਕਿੰਨਾ ਕਰੀ ਜਾ ਯਾਰ ਸਾਰੇ ਹਰ ਇੱਕ ਬੰਦਾ ਨਸ਼ਾ ਕਰਦਾ ਹੈ ਕਈ ਸਿਆਣੇ ਹੁੰਦੇ ਨੇ ਜਿਹੜੇ ਨਸ਼ਾ ਨਹੀਂ ਕਰਦੇ।
ਕਈ ਛੋੜ ਵੀ ਦਿੰਦੇ ਨੇ ਦਿਮਾਗ 'ਚ ਰੱਖ ਮੈਂ ਛੋੜਨਾ ਹੀ ਛੋੜਨਾ- ਛੋੜਨਾ
ਹਾਂਜੀ- ਹਾਂਜੀ
ਹਨਾ ਜੀ ਨਸ਼ੇ ਬਹੁਤ ਜ਼ਿਆਦਾ ਵੱਧ ਰਿਹਾ ਹੈ ਅੱਜ ਕੱਲ੍ਹ
ਨਸ਼ੇ ਨਾਲ ਆਪਣਾ ਘਰ ਵੀ ਉਜਾੜਿਆ ਜਾਂਦਾ ਹੋਰ ਕੁਛ ਨੀ ਹੁੰਦਾ ਵੀਰੇ
ਮੇਰਾ ਇੱਥੇ ਸਾਡੇ ਇੱਥੇ ਬੰਦਾ ਸੀ ਬਈ ਛੱਡ ਵੀ ਦਿੰਦਾ ਨਸ਼ਾ ਉਹਨਾਂ ਨੇ ਨਾ ਇੰਨਾ ਨਸ਼ਾ ਇੰਨਾ ਨਸ਼ਾ ਕਰਦੇ ਇੰਨਾ ਨਸ਼ਾ ਡਾਕਟਰ ਨੇ ਇਹਨਾਂ ਨੂੰ ਕਹਿ ਤਾ ਜਦੋਂ ਹੁਣ ਨਸ਼ਾ ਕੀਤਾ ਨਾ
ਹੂੰ
ਫਿਰ ਤੁਹਾਡੇ ਬਚਾਉਣਾ ਮੇਰਾ ਮੁਸ਼ਕਿਲ ਏ ਉਹ ਫੇਰ ਵੀ ਨਹੀਂ ਸੁਧਰਿਆਂ ਜਦ ਤੱਕ ਉਹਨੂੰ ਐਡਮਿਟ ਨਹੀਂ ਕੀਤਾ ਗਿਆ ਨਾ ਤਦ ਤੱਕ -ਤਦ ਤੱਕ ਫੇਰ ਉਹਨਾਂ ਨੇ
ਹਾਂਜੀ -ਹਾਂਜੀ
ਜਦ ਤੱਕ ਉਹਨਾਂ ਦਾ ਪਤਾ ਨੀ ਲੱਗਦਾ ਨਾ ਹਾਂਜੀ- ਹਾਂਜੀ ਜਦ ਤੱਕ ਜਦੋਂ ਤੱਕ ਕੀ ਨਾਮ ਇਹ ਡਿਸਟਰਵੈਸ - ਡਿਸਟਰਬੰਸ ਹੋ ਗਈ ਸੌਰੀ ਭਾਜੀ।
ਹਾਂਜੀ ਸੋਰੀ ਸਰ ਤੇ ਕਿ ਨਾਮ ਆ ਜਿੰਨੇ ਨਸ਼ਾ ਛੱਡਣਾ ਹੁੰਦਾ ਨਾ ਵੀਰੇ ਉਹ ਛੱਡ ਵੀ ਜਾਂਦਾ ਐਸੀ ਗੱਲ ਨੀ ਹੁੰਦੀ।
ਮੈਂ ਤਾਂ ਮੈਂ -ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਸੀ ਮੇਰਾ ਤਾਂ ਬੰਦਾ ਸੀ ਇੱਕ ਤੂੰ ਬੜਾ ਨਸ਼ਾ ਕਰਦਾ ਹਨਾ ਜੀ। ਉਹਨੂੰ ਡਾਕਟਰ ਨੇ ਮਨਾ ਕੀਤਾ ਸੀ ਨਸ਼ਾ ਨਾ ਸ਼ਰਾਬ ਨਾ ਪੀਓ ਬੰਦ ਕਰ ਦੋ
ਹਾਂਜੀ
ਤਦ -ਤਦ ਵੀ ਨੀ ਮੁੜਿਆ ਡਾਕਟਰ ਨੇ ਕਿਹਾ ਮੈਂ ਅਗਲੀ ਵਾਰੀ ਕੁਛ ਕੁਛ ਨੀ ਕਰਨਾ ਦਰਾ ਠੀਕ ਹੈ ਇਜ ਨੀ ਕਰਨਾ ਉਹ ਫਿਰ ਵੀ ਨ ਮੁੜਿਆ ਫਿਰ ਉਸ ਤੋਂ ਬਾਅਦ ਨਾ ਉਸ ਤੋਂ ਬਾਅਦ ਡਾਕਟਰ ਨੇ ਜਵਾਬ ਦੇ ਤਾ ਹੈਲੋ
ਉਹ ਸ਼ਰਾਬ ਪੀ ਕੇ ਨਾ ਬੰ ਸਰਵਾਈਵ ਵੀ ਨਹੀਂ ਕਰ ਸਕਦਾ।
ਹਾਂਜੀ ਉਹ ਤੇ ਕਹਿ ਨ ਸਕਦਾ ਨਸ਼ਾ ਚੜਿਆ ਹੁੰਦਾ ਦਿਮਾਗ 'ਚ ਸਹੀ ਗੱਲ ਆ ਬਿਲਕੁਲ ਮੇਰੇ ਹਿਸਾਬ ਨਾਲ ਤਾਂ ਅਜ ਕੱਲ ਨਸ਼ਾ ਅੱਜ ਕੱਲ ਹਾਂ ਮੈਨੂੰ ਵੇਖਣ ਲੱਗ ਗਿਆ ਹਨਾ।
ਹਾਂਜੀ -ਹਾਂਜੀ ਹਾਂ ਆਮ ਵਿੱਕਣ ਲੱਗ ਗਿਆ ਅੱਜ ਕੱਲ੍ਹ ਦੇ
ਹਰ ਜਨਾ ਖਣਾ ਬੰਦਾ ਵੇਚਣ ਲੱਗ ਜਾਂਦਾ ਹਨਾ ਜੀ।
ਹਾਂਜੀ ਨਿੱਕੇ -ਨਿੱਕੇ ਬੱਚੇ ਨਸ਼ਾ ਕਰਦੇ ਨੇ।
ਨਸ਼ੇ ਨੂੰ ਬਿਲਕੁਲ ਰੋਕ ਲਾਉਣਾ ਚਾਹੀਦਾ ਹੈ ਚਲੋ ਨਸ਼ੇ ਨੂੰ ਨਸ਼ੇ ਥੋੜਾ ਜਿਹਾ ਜਿਵੇਂ ਫੀਮ ਹੋ ਗਈ ਉਹ ਪਹਿਲੇ ਬੰਦੇ ਉਹਦੇ ਤੋੜ ਤੇ ਖਾਂਦੇ ਸੀ ਕਿ ਫਿੱਟ ਰਹਿਣ ਅਹ ਖੂਨ ਪਤਲਾ ਰਹੇ।
ਖੂਨ ਪਤਲਾ ਰਹੇ ਉਹਨਾਂ ਦਾ
ਹਾਂਜੀ ਉਹ ਤੋੜ ਤੇ ਖਾਂਦੇ ਸੀ। ਉਹ ਪਹਿਲੇ ਵੈਦ ਹੁੰਦੇ ਸੀ ਵੈਦ। ਮੈਂ ਤਾਂ ਇਹੀ ਦੱਸਿਆ ਸੀ ਇਹ ਦੇਸੀ -ਦੇਸੀ ਉਸ ਟਾਈਮ ਦਵਾਈਆਂ ਨੀ ਹੁੰਦੀ ਸੀ ਦਵਾਈਆਂ ਨੀ ਹੁੰਦੀ ਸੀ। ਹਨਾ ਜੀ ਉਹ ਖੂਨ ਪਤਲਾ ਕਰਦ ਜੀ ਹੋਰ ਬਹੁਤ ਸਾਰਾ ਹੁਣ ਤੁਸੀਂ ਵੇਖ ਲਓ ਹੁਣ ਕੈਂਸਰ ਦੀ ਦਵਾਈ ਬਣ ਚੁੱਕੀ ਹੈ। ਹਨਾ ਜੀ ਹਾਂ ਜਿਹਨੂੰ ਪਤਾ ਲੱਗ ਗਿਆ ਲੱਗ ਗਿਆ ਜਿਹਨੂੰ ਨ ਪਤਾ
ਡੋਜ਼ ਬਹੁਤ ਮਹਿੰਗੀ ਆਉਂਦੀ ਉਹਦੀ
ਹਾਂਜੀ ਹੁਣੇ ਹੁਣੇ -ਹੁਣੇ ਲੋਨ ਚਾਹੀਏ ਸਾਡੇ ਜ਼ਿਆ ਇੱਥੇ ਇੰਡੀਆ 'ਚ
ਹਾਂਜੀ -ਹਾਂਜੀ
ਹ
ਡੋਜ਼ ਬਹੁਤ ਮਹਿੰਗੀ ਹੁੰਦੀ ਹੈ ਕੈਂਸਰ ਦੀ
ਹਾਂ ਤਿੰਨ ਲੱਖ
ਬਟ ਨਹੀਂ ਤਿੰਨ ਕਰੋੜ ਦੀ ਵੀਰੇ ਜਰਮਨ 'ਚ ਬਣੀ ਹੈਜੇ।
ਹਾਂਜੀ -ਹਾਂਜੀ ਮੈਂ ਕੀ ਕਹਿਣਾ ਸੀ।
ਹੈਲੋ ਹੈਲੋ- ਹੈਲੋ ਹੈਲੋ ਹੈਲੋ ਹੈਲੋ
ਹੈਲੋ- ਹੈਲੋ ਹੈਲੋ ਹੈਲੋ ਹੈਲੋ ਹੈਲੋ ਕਰ ਰਹੇ ਹੈਲੋ ਹਾਂਜੀ ਸਤ ਸ੍ਰੀ ਅਕਾਲ ਹਾਜੀ ਕੀ ਹਾਲ ਹਾਂਜੀ -ਹਾਂਜੀ।
ਹੈਲੋ ਹਾਂਜੀ ਅੱਛਾ ਬਹੁਤ ਜ਼ਿਆਦਾ ਉਹਛਦਾ ਬਨਾਂ ਦੇ ਤੁਸੀਂ ਅੱਜ ਕੱਲ ਸਹੀ ਤਰ੍ਹਾਂ ਰਹੋ ਬਿਲਕੁਲ ਹਾਂਜੀ ਹਾਂਜੀ। ਯਾਰ ਨਸ਼ਾ ਇੱਕ ਐਸੀ ਚੀਜ਼ ਹੈਗੀ ਹੈ ਕਿ ੱ ਨਸ਼ਾ ਇੰਨਾ ਗੰਦਾ ਹਰ ਚੀਜ਼ ਹੋਈ ਪਈ ਨਸ਼ਾ ਹੇਨੀ ਫੇਰ
ਤੇਰੀ ਆਵਾਜ਼ ਆਹੀ ਸਾਰੀ ਕਿਆ
ਹਾਂਜੀੋ ਹਾਂਜੀ ਹਾਂਜੀ ਭਾਅਜੀ ਮੈਂ ਮੈਂ ਕਿਹਾ ਨਸ਼ਾਰ ਚੀਕ ਹੈ ਸੈਂਡਵਿਚ ਚਾਹੀਦਾ ਜ਼ਿਆਦਾ ਅੱਜ ਕੱਲ੍ਹ ਦਾ ਯੂਥ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਬਹੁਤ ਜਾਦਾ ਬਹੁਤ ਜਾਦਾ ਨਸ਼ਾ ਕਰਨ ਲੱਗ ਗਿਆ ਯੂਥ ਅੱਜ ਕਲ ਦਾ।
ਹਾਂਜੀ-ਹਾਂਜੀ ਜਿਹੜਾ ਯੂ ਬੱਚੇ ਹੈਗੇ ਨੇ ਜਿਹੜੇ ਨਸ਼ੇ ਨੀ ਕਰਦੇ ਬਟ ਉਹ ਫੇਰ ਦਾੜੀ ਦੂੜੀ ਕਟਾ ਲੈਂਦੇ ਨੇ ਬਾਲ ਕਟਾ ਲੈਂਦੇ ਨੇ।
ਹਾਂ ਫੇਰ ਇਹ ਫੇਰ ਕੋਈ ਸਿੱਖੀ ਦੀਆ ਗੱਲਾਂ ਕੋਈ ਨੀ ਭਾਜੀ
ਹਾਂਜੀ ਹਾਂਜੀ
ਹਾਂਜੀ
ਕਈ ਤਾਂਗਰ ੱਕੇ ਵੀ ਸ਼ਰਾਬ ਪੀਂਦੇ ਨੇ ਮੀਟ ਖਾਂਦੇ ਨੇ
ਹਾਂ ਤੇ ਗੱਲ ਠੀਕ ਆ ਤੁਹਾਡੀ
ਹੈਲੋ ਹਾਂਜੀ- ਹਾਂਜੀ
ਹਾਂਜੀ -ਹਾਂਜੀ ਭਾਜੀ ਮੈਂ ਨਸ਼ਾ- ਨਸ਼ਾ ਅੱਜ ਕੱਲ ਬਹੁਤ ਜ਼ਿਆਦਾ ਵੱਧ ਰਿਹਾ ਨਾ ਮੇਰੇ ਹਿਸਾਬ ਨਾਲ ਹਨਾ ਜੀ।
ਹਾਂਜੀ ਘੱਟਣਾ ਚਾਹੀਦਾ ਬਹੁਤ ਜ਼ਿਆਦਾ ਰਿਹਾ।
ਹਾਂਜੀ ਅ ਸਰਕਾਰਾਂ ਦਾ ਹੀ ਹੱਥ ਹੈ ਵਿੱਚ ਸਰਕਾਰ ਦਾ ਹੀ ਹੱਥ ਹੈਗਾ। ਮੇਰੇ ਹਿਸਾਬ ਨਾਲ ਸਰਕਾਰ ਦਾ ਹੀ ਹੱਥ ਹੁੰਦਾ ਪਿੱਛੇ ਨਸ਼ੇ ਦੇ। ਮੇਰੇ ਹਿਸਾਬ ਨਾਲ ਤਾਂ ਭਾਜੀ ਤੁਹਾਡੇ ਸਾਬ ਕੀ ਜੋ ਨਸ਼ਾ ਘਟਾਣ ਆਉਂਦਾ ਉਹਨੂੰ ਜੇਲ ਕਰ ਦਿੰਦੇ ਨੇ ਹਨਾ ਜੀ। ਨਸ਼ਾ ਕਰ ਦਿੰਦੇ ਹਨਾ ਜੀ ਮੇਰੇ ਹਿਸਾਬ ਨਾਲ ਤੇ ਨਸ਼ਾ ਨਸ਼ਾ ਲੋਕਾਂ ਨੇ ਨਾ ਸਮਝ ਲਿਆ ਨਸ਼ਾ ਮਿਲੇਗਾ ਮੈਨੂੰ ਤਾਂਹੀ ਮੈਂ ਸਹੀ ਹੋ ਪਾਵਾਂਗਾ ਨਹੀਂ ਤੇ ਮੈਂ ਡੈਡ। ਨਸੇ ਤੋ ਬਿਨ ਕਈਆ ਨੂੰ ਨੀਂਦ ਵੀ ਆਦੀ ਅੱਜ ਕੱਲ ਨਸ਼ਾ, ਅੱਜ ਕੱਲ ਨਸ਼ਾ, ਅੱਜ ਕੱਲ ਈ ਨਸ਼ੇ ਦੀ ਦਵਾਈਆਂ ਵੀ ਬਣਦੀਆਂ ਅਜ ਕਲ ਅਲੱਗ ਨਸ਼ਾ ਹੁੰਦਾ। ਉਹ ਫਿਰ ਦਵਾਈਆਂ ਦੀ ਦਵਾਈਆਂ ਚ ਲੋੜ ਹੋਗਾ ਹੈ ਪੇੜਾਂ ਤੋਂ ਚੰਗਾ ਲੱਗਾ ਮੈਨੂੰ ਗੱਲ ਕਰਕੇ ਆ ਸਤਿ ਸ਼੍ਰੀ ਅਕਾਲ ਜੀ।